ਹੈਲੋ, ਹੈਗੇ ਆ? ਹੈਲੋ, ਅਵਾਜ਼ ਆਰੀ ਐ, ਮੈਂ ਕਿਆ?
ਹਾਂਜੀ, ਆ ਰੀ ਐ, ਸ਼ਸ਼ਰੀ ਕਾਲ ਜੀ।
ਹਾਂਜੀ, ਸਸਰੀ ਕਾਲ ਜੀ, ਸਸਰੀ ਕਾਲ, ਹੋਰ ਕੀ? ਮੈਂ ਕਿਆ- ਵਧੀਆ-ਵਧੀਆ, ਤੁਸੀ ਦੱਸੋ?
ਮਨੂੰ ਤੇ ਆ ਰੀ ਏ, ਤੁਆਨੂੰ ਨੀ ਆ ਰੀ ਕੀ?
ਆਰੀ ਏ, ਆਰੀ ਏ, ਆਰੀ ਏ।
ਹਾਂਜੀ, ਹੋਰ, ਬਸ ਵਧੀਆ ਮੈ। ਬਸ ਵਧੀਆ, ਹੋਰ ਸੁਣਾਓ?
ਹੋਰ ਕੀ, ਬਸ ਘਰ ਦੇ ਕੰਮ। ਹੋਰ ਸਾਡੇ ਕੀ ਹੋਣਾ ਹੈਗਾ, ਘੁੰਮਣਾ-ਫਿਰਨਾ ਤਾਂ ਐਦਾਂ ਈ ਏ ਸਾਡਾ, ਸਾ- ਡੇ, ਬਸ ਘਰਦੇ, ਹਾਂਜੀ?
ਅੱਛਾ ਗਏ ਨੀ ਕਿੱਥੇ ਘੁੰਮਣ? ਇਸ ਵਾਰ ਛੁੱਟੀਆਂ ਤੇ।
ਊਂਂ, ਸੱਚੀ ਦੱਸਾਂ ਤੇ ਨ‌ਈ ਗਏ।
ਅੱਚਾ, ਮੰਮੀ ਘਰ ਵੀ ਨੀ ਗਏ?
ਨਈ ਮੰਮੀ ਘਰ ਤਾਂ ਜਾਂਨੇ ਰੈਂਨੇ ਆ, ਓਥੇ ਫੇਰ ਛੁੱ- ਟੀ ਨੀ ਦੇਖਦੇ ਅਸੀਂ, ਫੇਰ ਜਦੋਂ ਦਿਲ ਕੀਤਾ ਭੱਜਕੇ। ਓਥੇ ਨੀ ਟੀ ਦੇਖਦੇ। ਉੱਥੇ ਕੋਈ ਗਰਮੀ ਨੀ, ਕੋਈ ਠੰਡ ਨੀ, ਐਕਚਲੀ ਮੰਮੀ ਮੰਮੀ ਘਰ ਵੀ ਮੰਮੀ ਤਾਂ ਹੈ ਨੀ ਹੈ, ਮਤਲਬ ਚਾਰ ਸਾਲ ਹੋ ਗਏ ਮੰਮੀ ਨੂੰ ਗਈ ਨੂੰ। ਜ ਡੈਡੀ ਹੈਗੇ ਨੇ, ਹੋਰ ਫੈਮਿਲੀ ਹੈ ਸਾਰੀ, ਭਰਾ ਏ ਮੇਰੇ, ਹਾਂਜੀ। ਭਰਜਾਈਆਂ ਐ, ਭਤੀਜੇ ਐ, ਹਾਂਜੀ-ਹਾਂਜੀ। ਓਨਾਂ ਚੀ ਸਭ ਨੂੰ ਦੇਖ ਲੈਂਨੇ ਆ ਅਸੀਂ, ਭਰਾਵਾਂ ਨੂੰ ਦੇਖ ਲਿੱਤਾ, ਮਾਂ ਨੂੰ ਦੇਖ ਲਿੱਤਾ ਬਸ।
ਸਹੀ ਗੱਲ ਏ। ਮੈਂ‌ ਤੇ ਬਸ ਗਈ ਸੀ, ਹਿਲ ਸਟੇਸ਼ਨ ਹੀ ਗਈ ਸੀ ਮੇਰੇ ਇੱਥੇ ਕੋਲ ਹੀ ਹੈਗਾ। ਤੇ ਮੈਂ ਕਿਆ ਹੋ ਆਈਏ, ਹਾਂਜੀ। ਅ ਅਸੀਂ ਤਾ, ਉੱਤਰਾਖੰਡ ਗਏ ਸੀ।
ਅਰੇ ਵਾਹ, ਉੱਥੇ ਤਾ ਬੜਾ ਅੱਛਾ ਮੌਸਮ ਏ, ਦੱਸਦੇ ਨੇ।
ਹਾਂ ਬੜਾ ਈ ਸੋਹਣਾ ਮੌਸਮ ਏ, ਬੜਾ ਈ ਅੱਛਾ ਲੱਗ ਰਿਹਾ ਸੀ।
ਐਥੇ ਤਾਂ ਐੰਨੀ ਗਰਮੀ ਹੋਈ ਪਈ ਆ, ਮਾਰ ਬਹੁਤ ਜਿਆਦਾ ਗਰਮੀ ਐ।
ਹਾਂ-ਨਹੀਂ, ਉੱਥੇ ਦਾ ਮੌਸਮ ਤੇ ਬਹੁਤ ਹੀ ਅੱਛਾ ਏ, ਬੜਾ ਹੀ ਅੱਛਾ ਮੌਸਮ ਹੋਇਆ ਹੈ।
ਅੱਛਾ, ਚਲੋ ਫਿਰ ਤਾਂ, ਫੇਰ ਤਾਂ ਬਹੁਤ ਵਧੀਆ ਲੱਗਿਆ, ਆਣਾ ਐ।
ਹਾਂ, ਬਹੁਤ ਅੱਛਾ ਲੱਗਿਆ, ਇੰਨਾ ਘੁੰਮੇ ਅਸੀ। ਬੋਟਿੰਗ ਵਗੈਰਾ ਵੀ ਕੀਤੀ ਅਸੀ।
ਅੱਛਾ ਜੀ।
ਹਾਂ ਬੋਟਿੰਗ ਕੀਤੀ ਓਥੇ ਦਾ ਜ਼ੂ ਵੀ ਬੜਾ ਅੱਛਾ ਹੈਗਾ ਐ।
ਅੱਛਾ ਤੇ ਮਤਲਬ ਕੌਣ-ਕੌਣ ਗੇਆ ਸੀਗਾ ਫੈਮਲੀ ਤੁਆਡੀੇ ਕੀ ਬਾ
ਹਾਂਜੀ ਮੈਂ ਮੇਰੇ ਹਸਬੈਂਡ ਬੱਚੇ
ਅੱਛਾ ਕਿੰਨੇ ਬੱਚੇ ਆ, ਵੋਡ ਅੱਛਾ ਅਰੇ ਵਾ ਛੋਟੀ ਛੋਟੀ ਵੱਡੀ
ਹਾਂਜੀ ਹਲੇੇ ਤਾਂ ਛੋਟੀ ਟੀ ਹੈਗੀ ਏ
ਅੱਛਾ, ਚਲੋ ਫੇਰ ਤਾਂ ਬਹੋਤ ਵਧੀਆ ਚਲੋ ਐਸੇ ਸਾਬ ਨਾਲ ਤਾਂ ਸਾਡੀ ਥੋੜੀ
ਫੈਮਲੀ ਨਾਲ ਟੈਮ ਮੇਲ ਜਾਂਦਾ ਐ ਤੇ ਅੱਛਾ ਲੱਗਦਾ ਐ ਕਿਉਂਕੀ ਮੇਰੇ ਹਸਬੈਂਡ ਵੀ ਜਲਦੀ ਫ੍ਰੀ ਨੀ ਹੋ ਪਾਦੇ ਜਦ ਮੌਕਾ ਮੇਲਦਾ ਤਦ ਘੁੰਮ ਲਈਦਾ ਬਸ
ਅੱਛਾ ਮਤਲਬ ਤੁਸੀਂ ਐ ਨੀ ਦੇਖਦੇ ਬਈ ਛੁੱਟੀ ਐ ਜਾਂ ਕੁਛ ਐ ਜਦੋਂ ਮਤਲਬ ਤੁਡੇ ਹੈਸਬੈਂਡ ਨੂੰ ਟਾਈਮ ਵਗੈਰਾ ਮੀਲੇ ਓਦੋਂ ਹਨਾ।
ਹਾਂਜੀ-ਹਾਂਜੀ।
ਕੀ ਮਤਲਬ ਜੋਬ ਵਗੈਰਾ ਕੁਛ
ਐ ਨਈ ਬੀਜਨਸ ਕਰਦੇ ਨੇ?
ਆਛਾ
ਸਾਡਾ ਗਾਰਮੈਂਟ ਦਾ, ਬੀਜਨਸ ਹੈਗਾ ਆ।
ਆਛਾ ਜੀ ਅਰੇ ਵਾ ਫੇਰ ਤਾਂ ਬੌਤ ਵਧੀਆ ਗੱਲ ਐ।
ਟਰੀਪ ਬੜੀ ਪਸੰਦ ਐ ਅਸੀਂ ਤੇ ਰੋਡ ਟ੍ਰੈਪ ਈ ਕਰਦੇ ਆਂ ਜਦ ਮਨ ਕਰਦਾ ਤੇ ਬੰਦਾ ਕਾਰ ਤੇ ਈ ਚਲੇ ਜਾਂਦੇ ਆ ਅੱਛਾ ਲੱਗਦਾ ਬੌ
ਬੀਜਨਸਮੈਨ ਵਾਲੇਆਂ ਨੂੰ ਐਈ ਹੁੰਦਾ ਵੀ ਅਸੀਂ ਖੁੱਦ ਮਤਲਬ ਕੀਤੇ ਓ ਵੈਸੇ ਤਾਂ ਦੇਖੋ ਜਲਦੀ ਕੀਤੇ ਜਾ ਨੀ ਪਾਦੇ ਓਨਾਂ ਕੋਲ ਐਨਾ ਟਾਈਮ ਹੁੰਦਾ ਨੀ ਹੈਗਾ, ਟਾਈਮ ਦਾ ਏ ਬਹੁ ਮੈਂ ਮੈਂ ਸਮਝਦੀ ਆਂ ਮੇਰੀ ਬੇਟੀ ਆ ਵੈਆਈ ਹੋਈ ਐ ਓਦੇ ਅੱਗੇ ਬੱਚੇ ਐ ਹਾਂਜੀ ਤੇ ਹਾਂਜੀ ਓਨਾਂ ਦਾ ਵੀ ਬੀਜਨਸ ਐ ਕਾਫ਼ੀ ਮਤਲਬ ਅੱਛਾ ਐ ਓਨਾਂ ਦਾ ਜੀਨਸਾਂ ਦਾ ਬੀਜਨਸ ਐ ਅਪਣਾ ਤੇ ਮੈਂ ਸਮਝਦੀ ਆਂ ਓਨਾਂ ਨੂੰ ਮੇਰਾ ਜਵਾਈ ਐ, ਮਾ ਓਨਾਂ ਨੂੰ ਵਕਈ ਟਾਈਮ ਨੀ ਐ ਓਨਾਂ ਦੀ ਕੋਈ ਛੁੱ ਟੀ ਨੀ ਔਦੀ ਕੋਈ ਓਨਾਂ ਦਾ ਸੰਡੇ ਨੀ ਕੋਈ ਓਨਾਂ ਦਾ ਮੰਡੇ ਨੀ ਕੋਈ ਮਾ
ਬਾਸ-ਬਾਸ ਇੱਕ ਜੋਬ ਵਾਲੇਆਂ ਨਾਲ ਏ ਸਕੂਨ ਤੇ ਹੁੰਦਾ ਨਾ ਚਲੋ ਇੱਕ ਫੀਕਸ ਛੁ ਛੁੱਟੀ ਮਿਲੇਗੀ ਬੀਜਨਸ ਮੈਨ ਨਾਲ ਐ ਹੁੰਦਾ ਐ ਜਦ ਛੁੱਟੀ ਮੀਲੇ ਬਸ ਮੌਕਾ ਮੀਲੇ ਤੇ ਨੀਕ
ਨਿਕਲ ਜਾਓ ਐ ਤਾਂ ਹੈ ਈ ਓਵੀ ਉਦੋਂ ਤੱਕ ਜਦ ਤੱਕ ਬੱਚੇ ਛੋਟੇ ਐ।
ਬਾਸ-ਬਾਸ ਫੇਰ ਜਦ ਬੱਚੇ ਵੱਡੇ ਹੋ ਜਾਂਦੇ ਨੇ ਤੇ ਜਿੰਮੇਦਾਰੀਆਂ ਈ ਏਨੀਆਂ ਹੋ ਜਾਂਦੀਆਂ ਨੇ
ਬਹੋਤ ਅਸੀਂ ਤਾਂ ਦੇਖੋ ਸਾਡਾ ਤਾਂ ਐ ਸਾਬ ਸੀਗਾ ਸਾਡਾ ਤਾਂ ਕੰਮ ਈ ਏਸ ਤਾ ਸੀਗਾ ਜੁਐਂਟ ਫੈਮਿਲੀ ਸੀਗੀ ਤੇ ਅਸੀਂ ਤਾਂ ਮਤਲਬ ਕੁਛ ਹਾਂਜੀ ਮੇਰੇ ਹਸਬੈਂਡ ਜਦੋਂ ਮਤਲਬ ਮੈਂ ਵੇਆ ਕੇ ਆਈ ਤਾਂ ਡਰਾਈਵਰੀ ਮਤਲਬ ਬੱਸ ਚਲਾਦੇ ਸੀਗੇ। ਆਪਣੀ ਸੀਗੀ ਆਪਣਾ ਈ ਬੀਜਨਸ ਸੀਗਾ, ਸੀਗਾ ਨ ਉਦੋਂ ਵੀ ਮਤਲਬ ਦੋ ਬੱਸਾਂ ਸੀਗੀਆਂ ਚਲਾਦੇ ਸੀ ਮਤਲਬ ਤੇ ਮਤਲਬ ਓ ਵੀ ਬੀਜੀ ਬੀਜੀ ਰੈਂਦੇ ਸੀਗੇ ਸਕੂਲ ਸਟਾਫ ਕਰਨਾ ਮਤਲਬ ਲਗੇਆ ਹੋਏਆ ਸੀ ਮਤਲਬ ਅੱਛਾ ਸੀ ਕੰਮ ਮਤਲਬ ਅੱਛਾ ਚੱਲ ਰੇਆ ਸੀਗਾ ਮਤਲਬ ਕੁੱਛ ਟੈਮ ਬਾਦ ਫਿਰ ਕੈਦੇ ਨਾ ਹਰ ਟੈਮ ਇੱਕ ਜ ਤਾਂ ਰੈਂਦਾ ਨੀ ਜੀਵੇਂ ਵੀਚ ਕਰੋ ਕਰੋਨਾ ਆ ਗੇਆ ਤੇ ਕਾਫੀ ਟੈਮ ਬਾਦ ਮਤਲਬ ਹਾਂਜੀ ਕਰੋਨਾ ਆ ਗੇਆ ਤੇ ਫੇਰ ਸਭ ਕੁਛ ਮਤਲਬ ਜੇਵੇਂ ਸਕੂਲ ਸਟਾਫ ਸਬ ਖਤਮ ਆਪਣਾ ਜੋਬ ਵੀ ਮਤਲਬ ਘਰ ਸਾਰੇਆਂ ਦੀ ਹੋ ਗਈ ਸੀ ਵਰਕ ਫਰੋਮ ਹੋਮ ਪੜਾਈਆਂ ਵੀ ਆਨਲਾਈਨ ਹੋ ਗਈਆਂ, ਫਿਰ ਕੰਮ ਛੱਡਣਾ ਪਿਆ। ਉਹ ਵਾਲਾ ਫਿਰ ਕੀ ਕਰੀਏ? ਕੀ ਕਰਦੇ ਆ ਸਰ ਕਿਉਂਕਿ ਤੇਰਾ ਨਾਮ ਨਹੀਂ ਨਾ ਨਿਕਲ ਪਾਂਦਾ ਮਤਲਬ ਹਿਸਾਬ-ਕਿਤਾਬ ਕਿਉਂਕਿ ਗੱਡੀਆਂ ਦਾ ਵੀ ਬੜਾ ਦੇਖਣਾ ਪੈਂਦਾ ਉਹੀ ਹੈ ਨਾ ਉਹੀ ਆਪਣਾ ਬਿਜਨਸ ਦਾ ਹਿਸਾਬ ਲਗਾ ਲਓ ਵੀ ਪਹਿਲੇ ਤਾਂ ਲਗਾਓ ਫੇਰ ਲਗਾਣੇ ਉੱਤੇ ਵੀ ਪੈਂਦੇ ਆ ਉਹਨਾਂ ਦੇ ਮਤਲਬ ਕੁਛ ਕੁਛ ਐਵੇਂ ਦਾ ਤਾਂ ਉਹਨਾਂ ਦੇ ਕੋਲ ਟਾਈਮ ਹੀ ਨਹੀਂ ਹੁੰਦਾ ਸੀਗਾ ਮਤਲਬ ਅਸੀਂ ਕਦੀ ਮਤਲਬ ਬਹੁਤ ਘੱਟ ਮਤਲਬ ਕਹਿ ਲਓ ਕਿ ਕਦੀ ਘੁੰਮੇ ਹੀ ਨਹੀਂ ਬਾਹਰ ਕਦੇ ਗਏ ਹੀ ਨਹੀਂ।
ਸਾਰੀ ਉਮਰ ਜ਼ਿੰਮੇਦਾਰੀਆਂ ਦੇ
ਜਿੰਮੇਦਾਰੀਆਂ ਕਹਿ ਲੋੋ ਨਹੀਂ ਟਾਈਮ ਨ ਨਿਕਲਿਆ ਸੱਚੀ ਨੇ ਨਿਕਲਿਆ ਹੁਣ ਬੱਚੇ ਜਾਂਦੇ ਆ ਨਾ ਤਾਂ ਹੁਣ ਬੜਾ ਅੱਛਾ ਲੱਗਦਾ ਉਹਨਾਂ ਨੂੰ ਦੇਖ ਕੇ ਕਿ ਮਤਲਬ ਸੋਚੀ ਹਾਂ
ਉਹਨਾਂ ਨੂੰ ਵੀ ਦੇਖ ਕੇ ਅੱਛਾ ਲੱਗਦਾ ਤੁਸੀਂ ਵੀ ਜਾਇਆ ਕਰੋ ਉਹਨਾਂ ਨਾਲ।
ਬੱਚਿਆਂ ਦੇ ਨਾਲ ਆਏ ਬੱਚਿਆਂ ਦੇ ਨਾਲ ਕਿੱਥੇ ਬੱਚਿਆਂ ਦੇ ਨਾਲ ਸਿਰਫ ਅਸੀਂ ਗੁਰਦੁਆਰੇ ਜਾ ਸਕਦੇ ਹਾਂ ਬਸ। ਦੇਖੋ ਏਸੀ ਜਗ੍ਹਾ ਤੇ ਮਾਂ ਮਾਂ-ਪਿਓ ਦੇਖੋ ਅੱਛੇ ਨੀ ਲੱਗਦੇ ਨਾ ਹਰ ਜਗ੍ਹਾ ਬੱਚਿਆਂ ਦੇ ਨਾਲ ਜਾਂਦੇ ਵੀ ਹਾਂ ਜਿਵੇਂ ਕਦੀ ਕਿਤੇ ਹਰਿਦੁਆਰ ਚਲੇ ਗਏ ਰਿਸ਼ੀਕੇਸ਼ ਚਲੇ ਗਏ ਉੱਥੇ ਤਾਂ ਲੈ ਜਾਂਦੇ ਆ ਜਿਵੇਂ ਉਹਨਾਂ ਦੇ ਆਪਣੇ ਇਨਲਸ ਜਾ ਰਹੇ ਹੋਣ ਤੇ ਲੈ ਜਾਂਦੇ ਆ ਬਕ ਕਿ ਇਸ ਤਰ੍ਹਾਂ ਨਹੀ ਕਿ ਸਪੈਸ਼ਲ ਅਸੀਂ ਕਿਤੇ ਘੁੰਮਣ ਗਏ ਜਾਂ ਬੱਚਿਆਂ ਅਸੀਂ ਨਹੀਂ ਕਦੇ ਹੋ ਪਾਇਆ ਕੋਈ ਗੱਲ ਨਹੀਂ ਸਭ ਨੂੰ ਆਪਣੀ ਆਪਣੀ ਕਿਸਮਤ ਸਭ ਨੂੰ ਸਭ ਕੁਛ ਨੀ ਨਾ ਮਿਲਦਾ।
ਨਹੀਂ ਬਾਬਾ ਜੀ ਕਰਨ ਕੋਈ ਗੱਲ ਨਹੀਂ ਕੋਈ ਘੁੰਮਣ ਦੀ ਉਮਰ ਥੋੜ੍ਹੀ ਹੁੰਦੀ ਹੈ ਤੁਸੀਂ ਹਾਲੇ ਵੀ ਜਾ ਸਕਦੇ ਹੋ।
ਇਹ ਤਾਂ ਹੈ ਹੀ ਹੈ ਕੋਈ ਘੁੰਮਰ ਨੀ ਉਮਰ ਲੇਕਿਨ ਥੋੜੀਆਂ ਜਿਹੜੀਆਂ ਜਿੰਮੇਦਾਰੀਆਂ ਨਾ ਉਹ ਰੋਕ ਦਿੰਦੀਆਂ ਹੈ ਨਾ ਥੋੜਾ।
ਬਸ ਹੁਣ ਤੇ ਨਿਭਾ ਲਿੱਤੀਆਂ ਹੁਣ ਆਪਣੇ ਵਾਸਤੇ ਟਾਈਮ ਨਿਕਾਲੋ ਹੋਰ ਕੀ।
ਨਹੀਂ, ਨਹੀਂ ਹਜੇ ਹੈ ਜ਼ਿੰਮੇਦਾਰੀ ਇੱਕ ਦੋ ਬੇਟੀਆਂ ਸੀ ਉਹ ਵਿਆਈਆ ਸੀ ਹਜੇ ਬੇਟਾ ਹੈ।
ਅੱਛਾ ਜੀ ਤੁਸੀਂ ਤੇ ਲੰਬੇ ਫਸ ਦੇ ਪਏ ਹੋ।
ਹਾਂਜੀ ਇਸ ਤਰ੍ਹਾਂ ਹੀ ਇਹੀ ਤਾਂ ਕਹਿ ਰਹੀ ਹਾਂ ਮੈਂ ਮਤਲਬ ਫੇਰ ਉਹਨਾਂ ਨੂੰ ਦੇਖ, ਦੇਖ ਕੇ ਨਾ ਮਤਲਬ ਟਾਈਮ ਦੇਖੋ ਇੱਕ ਤਾਂ ਟਾਈਮ ਹੁਣ ਮਿਲਦਾ ਹੀ ਨਹੀਂ ਬਿਲਕੁਲ ਉਹ ਆਉਂਦੀ ਹੈ ਉਹਨਾਂ ਦੇ ਕੋਲਸ ਆਉਂਦੇ ਹੈ ਉਹਨਾਂ ਦੇ ਬ- ਬਚੇ ਆ ਗਏ ਕਦੀ ਮਤਲਬ ਇੱਕ ਤਾਂ ਬੇਟੀ ਕੋਲ ਹੀ ਰਹਿੰਦੀ ਹੈ।
ਅੱਛਾ, ਅੱਛਾ।
ਤੇ ਉਹਦਾ ਵੀ ਮਤਲਬ ਕਦੀ ਹਫ਼ਤੇ ਬਾਅਦ ਚੱਕਰ ਲਗਾਈ ਲੈਂਦੀ ਹੈ ਕਦੀ ਉਹਦਾ ਬੇਟਾ ਆ ਗਿਆ ਮਤਲਬ ਤੇ ਮਤਲਬ ਇਸ ਤਰ੍ਹਾਂ ਕਰਦੇ, ਕਰਦੇ ਨਾ ਟਾਈਮ ਮਤਲਬ ਇੰਨੀ ਫਾਸਟ ਮਤਲਬ ਜਲਦੀ ਜਾ ਰਿਹਾ ਕਿ ਆਪਣੇ ਵਾਸਤੇ ਸੋਚਣ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ। ਹਾਂਜੀ, ਇਸ ਕਰਕੇ ਹੁਣ ਤਾਂ ਸੋਚਣਾ ਵੀ ਬੰਦ ਕਰਤਾ, ਮੈਂ ਕਿਆ ਚਲੋ ਬੱ
ਮੈਨੂੰ ਤੇ ਕੂਮਣਾ ਏੰਨਾ ਪਸੰਦ ਐ ਏੰਨਾ ਪਸੰਦ ਐ ਮੈਂ ਅਪਣੇ ਹਸਬੈਂਡ ਨੂੰ ਹਮੇਸ਼ਾ ਕੈੰਦੀ ਰੈੰਦੀ ਆਂ ਮੈਨੂੰ ਘੁਮਾਨ ਲੈ ਚਲੋ, ਮੈਨੂੰ ਐਥੇ ਲੈ ਚਲੋ ਔਥੇ ਲੈ ਚਲੋ। ਹੁਨੇ ਵੀ ਅਸੀਂ ਅਗਰ ਗਏ ਸੀ ਤੇ ਮੈਂ ਬੜੇ ਸਾਰੇ ਐਡਵੈਂਚਰ ਵੀ ਕੀੱਥੇ ਓਥੇ।
ਓ ਤਾਂ ਫੇਰ ਹੈ ਈ ਐ ਦੇਖੋ, ਜਾਓ ਤੇ ਫੇਰ ਐਡਵੈਂਚਰ ਤਾਂ ਹੁੰਦੇ, ਦੇਖੋ ਘੁੰਮਣਾ ਕਿਨੂੰ ਨੀ ਅੱਛਾ ਲੱਗਦਾ। ਸਭ ਨੂੰ ਅੱਛਾ ਲੱਗਦਾ ਐ ਨਾ। ਕੁਛ ਇਨਸਾਨ ਆਪਣੇ ਘਰ ਦੀ ਦਿੱਕਤਾਂ ਦੇ ਨਾਲ ਕੁਛ ਪੈਸੇ ਦੀ ਦਿੱਕਤਾਂ ਨਾਲ ਤੇ ਕੁਛ ਜਿੰਮੇਦਾਰੀਆਂ, ਹਰ ਚੀਜ਼ ਦੇਖਣੀ ਪੈਂਦੀ ਏ ਨਾ। ਤੇ ਬਸ ਐਹੀ, ਥੋੜ੍ਹਾ ਜਾ ਦੇਖ ਕੇ-ਦੇਖ ਕੇ ਲਾਈਫ ਐਨੀ ਅੱਗੇ ਨਿਕਲ ਗਈ, ਤੇ ਹੁਣ ਕਦੀ ਸੋਚਿਆ ਨੀ ਸੀ, ਕਿ ਹੁਣ ਕਦੀ ਜਾਈਏ ਕਿਤੇ। ਵੀ ਐ ਹੈ ਕਿ ਹੁਣ ਜਬ ਬੇਟਾ ਹੈ, ਕਮਾ ਰਿਐ ਥੋੜ੍ਹਾ ਦੇਖ ਖਾਂਗੇ, ਕਦੀ ਜ਼ਿੰਦਗੀ ਦੇ ਵਿੱਚ ਕਦੀ ਓ ਕਿਤੇ ਲੈ ਗਿਆ, ਕੁਛ ਐਦੇ ਕੰਮ ਸੈੱਟ ਹੋ ਜਾ ਥੋੜਾ ਜਾ।
ਹਾਂ, ਅੱਛੀ ਗੱਲ ਐ ਹੋ ਜਾਏਗਾ। ਬਾਬਾ ਜੀ ਕਿਰਪਾ ਕਰਨਗੇ ਹੋ ਜਾਏਗਾ, ਤੁਸ ਸੀਂ ਵੀ ਜਾਓ।
ਹਾਂਜੀ, ਜ਼ਰੂਰ ਜਾਵਾਂਗੇ, ਤੁਸੀਂ ਕਿਆ ਤੇ ਹੁਣ ਸੋਚਾਂਗੇ, ਕਿਉਂਕਿ ਏਦਾਂ ਨਾ ਕੋਈ ਕੈਹਣ ਵਾਲਾ ਵੀ ਨੀ ਹੁੰਦਾ ਹੈਗਾ ਨਾ। ਜਿਵੇਂ ਕੋਈ ਮਤਲਬ
ਏ ਬਲਕਿ ਜਦ ਮੌਕਾ ਲੱਗੇ ਤਦ ਹੁਣ ਆਪਣੇ ਵਾਸਤੇ ਸਭ ਕੁਛ ਕਰੋ ਯਾਰ, ਏਨਾ ਕਰ ਲਿੱਤਾ ਐ। ਸਭ ਕੁਛ ਹੁਣ ਆਪਣੇ ਵਾਸਤੇ ਦੇਖੋ, ਗਾਈਜ ਹੁਣ।
ਹੂੰ, ਚਲੋ ਸੋਚਾਂਗੇ, ਹੁਣ ਬਾਬਾ ਜੀ ਜਾਣਗੇ ਤਾਂ ਜਰੂਰ। ਕਦੀ ਤੁਸੀਂ ਮਿਲੇ ਨੀ ਨਾ, ਏਦਾਂ ਗੱਲ ਕਰਨ ਵਾਲੇ, ਕਿਉਂਕਿ ਏਸ ਤਰ੍ਹਾਂ ਹੁੰਦੈ ਨਾ ਫੈਨ ਫੈਮਲੀ ਦੇ ਵਿੱਚ ਰੈਹਕੇ ਨਾ, ਜਦੋਂ ਦਰਾਣੀ-ਜਠਾਣੀ ਹੋਣ ਨਾ, ਓ ਇੱਕ ਦੂਜੇ ਨੇ ਜੇੜੀ ਸੱਚਾਈ ਆ, ਅੱਜ ਪਾਜੀ ਓ ਕੋਈ ਨੀ ਦੇਖਦਾ, ਖਾਂਦੇ-ਪੀਂਦੇ ਕੋਈ ਘੁੰਮ ਰਿਐ, ਫਿਰ ਰਿਐ, ਓ ਸਿਰਫ ਆਪਣਾ ਹੀ ਸੋਚਦੈ।
ਓਤੇ ਹੈ ਸਹੀ ਗੱਲ ਐ। ਅੱਜ-ਕੱਲ ਸਿਰਫ ਦੇਖੋ, ਹੱਸਬੈਂਡ ਔਰ ਬੱਚ ਏਦੇ ਲਾਵਾ ਨਾ ਜੋ ਬਾਕੀ ਫੈਮਲੀ ਅਦਰ ਮੈਂਬਰਸ ਹੋੰਦੇ ਨੇ, ਓ ਏਤਨਾ ਨਹੀਂ ਸੋਚਦੇ। ਓ ਤੇ ਦੇ ਐ ਰਿਸ਼ਤੇਦਾਰਾਂ ਦਾ ਕੰਮ ਹੀ ਹੈਗਾ ਏ, ਜਲਣਾ।
ਬਸ ਅਸੀਂ ਅਸੀਂ ਜਿਵੇਂ ਵਿਆ ਕੇ ਆਈਏ, ਬਸ ਸੱਸ ਨੇ ਜਿਵੇਂ ਸਿਖਾਯਾ‌, ਅਸੀਂ ਓਵੇਂ ਹੀ ਰੈ ਰਏ। ਅਸੀਂ ਐਨੇ ਮਤਲਬ ਸਾਨੂੰ ਐਨੀਆਂ ਚਲਾਕੀਆਂ ਨੀ ਆਈਆਂ, ਐਨਾ ਕੁਛ ਮਤ ਲਬ ਆਇਆ ਈ ਨਹੀਂ, ਜ਼ਿੰਦਗੀ ਚ ਕਰਨਾ। ਇਸ ਕਰਕੇ ਅਸੀਂ ਸਿੱਧੇ ਹੀ ਬਣੇ ਰਏ। ਮੇਰੇ ਹਸਬੈਂਡ ਨੂੰ ਤਾਂ ਸੱਚੀ ਦੱਸਾ, ਹੁਣ ਕੁਛ ਪਤਾ ਹੀ ਨੀ ਐ ਵਿਚਾਰਿਆਂ ਨੂੰ ਓਨਾਂ ਨੈ ਤਾਂ ਬਸ ਡਰੈਵਰੀ ਕੀਤੀ ਐ, ਸਵੇਰੇ ਜਾਣਾ, ਸ਼ਾਮੀ ਆਣਾ। ਬਸ ਓਨਾਂ ਦੇ ਵੱਡੇ ਭਰਾ ਸੀ ਏ ਨਾ, ਓ ਥੋੜੇ ਜੈਦਾ ਮਤਲਬ, ਥੋੜੇ ਕੈ ਲੋ ਜਿਵੇਂ ਵੀ ਮਤਲਬ ਤੇਜ਼
ਹਾਂ, ਸਟ੍ਰਿਕਟ।
ਨਈ ਸਭ ਕੁੱਛ ਕੀਤਾ ਤੇ ਏਨਾਂ ਨੂੰ ਅੱਗੇ ਹੋਣ ਹੀ ਨੀ ਦਿੱਤਾ, ਕਦੀ ਜ਼ਿੰਦਗੀ ਚ। ਤੇ ਮਤਲ ਮਤਲਬ ਐ ਫੇਰ, ਅਆਪਣੇ ਵਾਸਤੇ ਕੁਛ ਕਰ ਹੀ ਨੀ ਪਾਏ, ਜੇੜੀ ਗੱਲ ਸੱਚ ਐ। ਤੇ ਏਹ ਕਰਕੇ ਨਈਂ-ਨਈਂ ਮੈਂ ਨਈ, ਐ ਗੱਲ ਨੀ ਐ, ਕਿ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਬਹੋਤ ਅੱਛੀ ਐ। ਮੈਂ ਐਨੇ ਅੱਛੇ ਘਰ ਚ ਰੈਂਣੀ ਆ, ਤੁਸੀਂ ਮੰਨੋਗੇ ਸਾਡੀ ਮਤਲਬ ਐਨਾ, ਜਿੰਨਾ ਸਾਡਾ ਘਰ ਐ ਨਾ ਲੋਕੀ ਆ ਕੇ ਹੈਰਾਨ ਹੋੰਦੇ ਆ, ਮਤਲਬ ਤਿੰਨ ਸੌ ਗਜ ਦੇ ਵਿੱਚ ਬਣੇਆ ਹੋਐ ਸਾਡਾ। ਮਕਾਨ ਬੌਤ ਖੁੱਲਾ ਡੁਲਾ ਐ। ਹਾਂਜੀ, ਦਿੱਲੀ ਚ ਕਿਸੀ ਦਾ ਐਸ ਤਰ੍ਹਾਂ ਦਾ ਹੈ ਨੀ। ਐ ਵੀ ਸਾਡੇ, ਮਤਲਬ ਬਜ਼ੁਰਗਾਂ ਦੀ ਮਤਲਬ ਓ ਐ, ਕਿ ਸਾਡੇ ਵਾਸਤੇ ਐਨੀ ਜ਼ਮੀਨ ਜਾਏਦਾਦ ਛੱਡ ਕੇ ਗਏ ਨੇ, ਤੇ ਅਸੀਂ ਅਸ ਤੇ ਅੱਜ ਓਨਾਂ ਤੇ ਰਾਜ ਕਰ ਰਹੇ ਆਂ। ਅੱਜਕੱਲ੍ਹ ਦੇ ਟਾਈਮ ਚ ਤਾਂ, ਕੋਈ ਘਰ ਕੀ ਕੋਈ ਇੱਟ ਵੀ ਨੀ ਲਗਾ ਸਕਦਾ। ਤਾਂ ਘੁੰਮਣਾ ਤਾਂ ਕੀ ਸੋਚਣਾ ਨਾ ਕਿਸੀ ਨੇ ਠੀਕ ਹੈ, ਹਾਂਜੀ। ਠੀਕ ਹੈ ਅੱਛਾ ਲੱਗਿਆ ਚਲੋ ਠੀਕ ਹੈ ਓਕੇ ਤੁਹਾਨੂੰ